ਸਸ ਸ੍ਰੀ ਕਾਲ ਹੈਲੋ।
ਹੈਲੋ।
ਹਾਲ ਜੀ ਸਸ ਸ਼੍ਰੀ ਕਾਲ। ਅਰੇ ਉਹ ਬੱਦਲ ਇੰਨੀ ਜ਼ੋਰ ਸੇ ਗਰਜ ਰਹੇ ਹੈਂ ਅਬ ਤੋ
ਹਾਂ ਤੇ ਰਹਿਣ ਦੇਣੀ ਸੀ ਨਾ ਫਿਰ, ਨਹੀਂ ਲਗਵਾਨਾ ਸੀ
ਕੋਈ ਨੀ ਮੈਂ ਥੋੜਾ ਸਾ ਕਰ ਲੈਂਦੇ ਆਂ
ਫੋਨ ਖਰਾਬ ਹੋਣ ਦਾ ਡਰ ਰਹਿੰਦਾ
ਨਹੀਂ ਕੋਈ ਨੀ, ਆਪੇ ਲਾਈਟ ਗੁਲ ਹੋ ਜਾਏਗੀ ਤੇ ਫੇਰ ਕੱਟਿਆ ਜਾਏਗਾ
ਹਾਂ ਉਹ ਤੇ ਹੈ
ਫੋਨ ਹੁਣ ਚ, ਫੋਨ ਦਾ ਤੇ ਡਰ ਨਈ, ਫੋਨ ਤੇ ਗੱਲ ਕਰਦੇ ਰਹਿੰਦੇ ਚਲਾਉਂਦੇ ਰਹਿੰਦੇ ਆ, ਟੀ ਵੀ ਦਾ ਕਰਦਾ ਵਾ, ਟੀ ਵੀ ਬੰਦ ਕਰ ਦਿੰਦੇ ਆ
ਹਾਂ ਹਨੇਰੀ ਨਾ ਚੱਲਣ ਡੀ
ਨਹੀਂ ਹੁਣੇ ਤੱਕ ਤਾਂ ਨਹੀਂ ਚੱਲਣ ਡੀ ਆ, ਹਾਂ
ਬਾਰਿਸ਼ ਹੋ
ਹੂ
ਮੀਹ ਪਊਗਾ ਲਗਦਾ
ਹਾਂ ਬੱਦਲ ਤੇ ਬਣਿਆ, ਦੇਖੋ ਪਏਗਾ ਹੀ ਲੱਗਦਾ
ਹਾਂ ਕੱਪੜੇ ਕੁਪੜੇ ਲੈ ਆ ਉੱਤੋਂ
ਨਹੀਂ ਅੱਜ ਮੈਂ ਧੋਏ ਨੀ ਮੇਰੀ ਤਬੀਅਤ ਠੀਕ ਨੀ ਲੱਗਣ ਡਹਿ ਸੀ ਨਾ, ਤੇ ਪਾਣੀ ਚ ਪਾ ਕੇ ਰੱਖੇ ਹੋਏ ਕੱਪੜੇ ਤੇ ਧੋਤੇ ਹੀ ਨੀ ਮੈਂ, ਧੋਣੇ ਧੋਣੇ ਹੋਈ ਹੁਣ ਵੇਖ ਸੋਚਦੀ ਆਂ ਹੁਣ ਕੱਲ ਹੀ ਧੋਆਂਗੀ, ਹੁਣ ਜੀ ਵੀ ਨੀ ਕਰਨ ਡੇਆ ਮੇਰਾ ਧੋਣ ਦਾ
ਹਾਂ ਹੁਣ ਤੇ ਸ਼ਾਮਾਂ ਪੈ ਗਈਆਂ
ਹਾਂ ਹੁਣ ਕਿੱਥੇ ਧੁਪਣੇ ਜੀ ਵੀ ਨਹੀਂ ਕਰਨ ਡੇਆ
ਐਵੇਂ ਤਾਂ ਹੈ
ਹੂ ਔ ਤੇ ਹੈ
ਆ ਹੋ
ਹ
ਆਪ ਧੋਣੇ ਸੀ ਧੋਤੇ ਨੀ, ਹੁਣ ਨਾਹ ਲਿਆ, ਅੱਜ ਦਾ ਸੂਟ ਵੀ ਨੀ ਧੋਤਾ
ਅੱਛਾ ਹੂ
ਕੱਲ ਈ ਧੋਊਂਗੀ, ਸਵੇਰੇ ਛੇਤੀ ਲਗਾ ਦੂਗੀ ਨਾ ਮਸ਼ੀਨ
ਹੂ ਉਹ ਈ ਨਾ, ਮੈਂ ਵੀ ਹੁਣ ਸਵੇਰੇ ਹਾਂ ਮੈਂ ਵੀ ਐਹੀ, ਕਰੂੰਗੀ ਹੁਣ ਕੱਲ ਨਉਣ ਲੱਗੇ ਧੋ ਕੇ ਪਾਊਂਗੀ ਚੀ ਨੀ ਕਰਨ ਡ ਹੁਣ ਹੁਣ ਦਾ ਇੱਕਦਮ ਤੇ ਇੱਕ ਤਬੀਅਤ ਠੀਕ ਨੀ ਲੱਗਣ ਡਹਿ ਸੀ, ਹੁਣ ਤਾਂ ਕਰਕੇ ਹੋਰ ਥੋੜਾ
ਹਾਂ ਉਹ ਤੇ ਹੈ ਨਹੀਂ ਦਿਲ, ਜੀ ਕਰਦਾ ਫਿਰ
ਹਮ ਔ ਈ ਨਾ
ਨਹੀਂ ਤੇ ਮੈਂ ਧੋ ਲੈਂਦੀ ਆ ਰੱਖਦੀ ਨੀ, ਮੈਨੂੰ ਰੱਖਣ ਚ ਬਹੁਤ ਅਲਖ਼ਤ ਲੱਗਦੀ ਕੱਪੜੇ ਭਿਗੋ ਕੇ ਨ ਰੱਖਦੀ ਨੀ ਹੂ ਔ ਤੇ ਹੈ, ਹੋਰ
ਹੋਰ ਬਸ
ਔ ਈ
ਏਫ ਅਸੀਂ ਆਪ ਦੀ ਕੱਢੇ, ਕਿ ਵਰੇ ਵੀਮਾਂ ਥੋੜਾ ਮੌਸਮ ਠੰਡਾ ਹੋਵੇ, ਪਰ ਇੱਧਰ ਅਜੇ ਕੁਛ ਨਹੀਂ ਹੈ, ਧੂਪ ਕੜਾਕੇ ਦੀ ਐ
ਹੂ ਵੇਖ ਕੇ ਆਉਂਨੀ ਆਂ ਬਾਹਰ ਦਾ ਕੀ ਹਾਲ ਐ
ਹਾਂ
ਹ ਹ ਹ ਬੱਦਲ਼ ਤੇ ਹੋਇਆ ਕਾਫੀ ਲੱਗਦਾ।
ਉੱਧਰ ਵੀ ਕਹਿਣ ਡ ਫੋਨ ਲਾਇਆ ਜਦੋਂ ਤੇ ਛਿੱਟੇ ਜੇ ਪੈ ਕੇ ਕਹਿੰਦੇ ਬੱਸ ਹਟ ਹਟ ਗਿਆ, ਨੇਰੀ ਆਈ ਚਾਲ ਸਿੱਟਾਂ ਪਈਆਂ ਮੀਂਹ ਹਟ ਗਿਆ, ਉਹਦਾ ਕੁਛ ਵੀ ਨੀ ਸਵਾ ਰਿਹਾ ਬਹੁਤ ਜ਼ਿਆਦਾ ਮਸ
ਟੇਬਲ ਦੇ ਥੱਲੇ, ਹਾਂ ਲੈ ਲ ਕੁੱਛ ਖਾ ਕੇ ਲੈ ਲਾ ਥੋੜਾ ਸਾ।
ਹਮ। ਦਵਾਈ ਨੇ ਇਹਨੂੰ ਵੀ ਲੱਗਣ ਡਿਆ ਸੀ। ਅਸੀਂ ਲਕ ਗਏ ਸੀ ਪਾਰਟੀ ਤੇ। ਦੋਵੇਂ ਗਈਆਂ ਵਾ ਤੇ ਦੋਵਾਂ ਨੂੰ ਹੁਣ ਥੋੜਾ ਬੁਖਾਰ ਸਰਦੀ ਲੱਗਣ ਡ ਖਾਲੀ ਉੱਥੇ ਆਈਸ ਕਰ੍ਰੀਮ ਵਗੈਰਾ ਨ ਵੀ ਲੱਗਣ ਇਹਨਾਂ ਨੂੰ ਕਿਆ ਮੈਂ ਦੁਪਹਿਰੇ ਮੈਂ ਕਿਹਾ ਖਾ ਲਾ ਦਵਾਈ ਲੈ ਕੇ।
ਆਹ
ਲੈ ਕੇ ਨੀ ਗਈ ਮੇਰੇ ਕੋਲ।
ਕਦੇ ਨੀ ਕਰਦੇ।
ਅਹ ਲੈ ਕੇ ਵੀ ਗ, ਖਾਈ ਨੀ ਇਥੇ ਛੱਡ ਗਈ ਟੇਬਲ ਚ। ਉਹ ਥੇ ਗਿਰੀ ਹੋਈ ਲੱ ਬੰਡੀ ਆ ਕੇ, ਕਿੱਥੇ ਕਰਕੇ ਹਾਂ ਬੱਦਲ ਤੇ ਬਹੁਤ ਬਣਿਆ। ਬਥੇਰਾ ਬੱਦਲ ਬਣਿਆ ਹਮ। ਗੇਟ ਬੰਦ ਕਰ ਦਿੰਦੇ। ਹਾਂ, ਗਰਜਣ ਡਿਆ ਹਵਾ ਚੱਲਣ ਡਈ ਆ।
ਅੱਛਾ।
ਹਮ ਇਕ ਹਟਦਾ ਵੀ ਨੀ, ਬਿਮਾਰੀ ਫਰ ਲਾਈਟ ਗੋਲ ਸਿਆਪਾ ਸਾਡਾ ਤੇ ਇੱਥੇ।
ਛੇਤੀ ਰੋਟੀ ਰੂਟੀ ਬਣਾ ਲੋੋ ਛੇਤੀ।
ਨਾ ਦੇਖੋ ਹੁਣ ਕੀ ਬਣਾਉਣਾ, ਕੁਛ ਪਤਾ ਨੀ ਹਜੇ।
ਅੱਛਾ?
ਹੂੰ।
ਸਬਜ਼ੀ ਲਿਉਣੀ ਹੈ ਤੇ
ਹਾਂ।
ਅੱਛਾ, ਹਾਂ।
ਅਭੀ ਸਵੇਰੇ ਦਾਲ ਚੌਲ ਬਣੇ ਸੀ ਭੁੱਖ ਲੱਗੀ ਆ ਨਾ? ਖਾ ਲਾ ਵਿੱਚੋ ਚੱਲ ਮੁੜੀ। ਹਣੇ ਮੂੜੀ ਨਾਲ ਕੁਛ ਨੀ ਹੁੰਦਾ ਵਾ ਕਹਿੰਦੀ ਭੁੱਖ ਲੱਗੀ ਕਹਿੰਦੀ ਮੂੜੀ ਵਿੱਚ ਖਾ ਲਾ ਤੇ ਨਹੀਂ ਖਾਣਾ। ਗਲਾ ਨੀ ਵੇਖ ਰਹੇ ਕਹਿੰਦੀ ਮੇਰਾ।
ਚਾਹ ਚ ਟੂਬੋ ਕੇ ਖਾਲ ਲਾ ਪਾਣੀ ਪਾ ਕੇ ਖਾਲ ਲਾ ਮੁੜੀ ਚ।
ਹਾਂ, ਮਰਜ਼ੀ ਵਾਲੀ ਹੈ
ਮਰਜ਼ੀ ਵਾਲੀ, ਜ਼ਿਆਦਾ ਬੋਲੋ ਤੇ ਫੇਰ ਆਂ ਮਨ ਕਰੇਗਾ ਤੇ ਆਪੇ ਖਾਏਗੀ। ਕੱਲ ਮੇਰੇ ਨਾ ਪਿੰਪਲ ਨਿਕਲਿਆ ਮੱਥੇ ਚ ਇੱਕ ਤੇ ਮੈਂ ਉਹ ਕਰਨ ਡੀ, ਮੈਂ ਕਿਹਾ ਸਾਹਮਣੇ ਨਿਕਲ ਆਇਆ ਵੜਨ ਨੀ ਡਿਆ। ਕੱਲ ਝੰਡੂ ਬਾਮ ਲਗਾ ਤੀ ਥੋੜੀ ਸੀ ਮੈਂ ਲੈ ਕੇ ਦੱਬ ਗਿਆ।
ਅੱਛਾ।
ਮਿਕਸ ਕਹਿੰਦੇ ਲਗਵਾਉਣਾ ਤੇ ਫਿਰ ਪਤਾ ਨੀ ਪਹਿਲੀ ਵਾਰੀ ਲਗਾਇਆ ਮੈਂ ਦੱਬ ਗਿਆ। ਫਿਰ ਪਤਾ ਚੱਲਿਆ ਮੈਂ ਦੱਬ ਜਾਂਦਾ ਹੋਣਾ। ਅੱਗੇ ਵਿਕਸਲ ਕਹਿੰਦੇ ਹੁੰਦੇ ਲਗਾਉਣ ਦੇ
ਅੱਛਾ।
ਪਾਇਲ ਨਹੀਂ ਹੋ ਗਿਆ ਹਾਂ।
ਚੰਗਾ ਸਗੋਂ ਨੀ ਅੱਜ ਪਤਾ ਲੱਗ ਗਿਆ।